ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਹੋ
ਹਾਂਜੀ ਵਧੀਆ ਜੀ ਵਧੀਆ
ਹੋਰ ਤੁਸੀਂ ਤੇ ਕੋਲ ਹੀ ਨੀ ਕਰਦੇ ਮੈਂ ਕਿਹਾ ਅਸੀਂ ਯਾਦ ਕਰ ਲਈਏ
ਅੱਛਾ ਅਰੇ ਬਸ ਬਿਜੀ ਸੀ ਅੱਜ ਮੈਂ ਸੂਟ ਦੇਣਾ ਸੀ ਕਿਸੇ ਦਾ ਮੈਂ ਉਹ ਸੀ ਰਈ ਸੀ ਅੱਜ ਸਵੇਰ ਦਾ
ਅੱਛਾ ਅੱਛਾ ਅੱਛਾ ਸਕੋਰ ਹੈਗੀ ਆ ਭੈਣ ਜੀ ਕੋਲ ਮੈਂ ਸੁਣਿਆ
ਹਾਂਜੀ, ਹਾਂਜੀ
ਅੱਛਾ
ਹਾਂਜੀ ਆਓ ਕਦੇ ਚੱਲਾਂਗੇ ਵਧੀਆ ਰਾਈਟ
ਹਾਂਜੀ, ਹਾਂਜੀ ਜ਼ਰੂਰ ਹਾਂਜੀ ਲੈ ਕੇ ਚਲਣਾ ਸਾਨੂੰ ਹੈਨਾ ਤੇ ਤੁਹਾਡੀ ਸ਼ੋਪ ਮੈਂ ਸੁਣਿਆ ਦਿੱਲੀ ਚ ਵੀ ਹੈਗੀ ਇੱਕ
ਨਹੀਂ ਨਹੀਂ ਦਿੱਲੀ 'ਚ ਤਾਂ ਨਹੀਂ ਹੈ
ਭਾਈ ਸਾਹਿਬ ਕੋਲ ਸੁਣਿਆ ਸੀ
ਨਹੀਂ ਉਹ ਭਾਈ ਸਾਹਿਬ ਮੰਗਲ ਗ੍ਰਹਿ ਤੇ ਰਹਿੰਦੇ ਨੇ ਨਾ ਉੱਤੋਂ ਦੇਖਦੇ ਰਹਿੰਦੇ ਹੋਣ ਕੌਣ ਕਿੱਥੇ ਜਾ ਮੈਂ ਦਿੱਲੀ ਗਈ ਸੀ ਨਾ ਇੱਕ ਦੋ ਦਿਨ ਪਹਿਲੇ
ਤਾਂ ਲੱਗਿਆ ਹੋਣਾ ਹਨਾ? ਹਾਂਜੀ ਉਹ ਤਾਂ ਹੀ ਮੈਨੂੰ ਦੱਸ ਰਹੇ ਸੀ ਨਾ
ਥੋੜਾ ਧਰਤੀ ਤੇ ਆਓ ਮੰਗਲ ਗ੍ਰਹਿ ਤੇ ਜ਼ਿਆਦਾ ਨਾ ਰਹੋ
ਅੱਛਾ, ਅੱਛਾ ਹਾਂਜੀ ਉਹਨਾਂ ਦੇ ਪੈਰ ਨੀ ਟਿੱਕਦੇ ਨਾ ਥੱਲੇ ਕੀ ਕਰੀਏ ਉਹ ਮੰਗਲ ਗ੍ਰਹਿ ਤੇ ਰਹਿ ਰਹਿ ਕੇ ਨਾ ਬਸ ਕੀ ਕਰੀਏ ਹਾਂਜੀ
ਉਹ ਬਸ ਹਵਾਈ ਹੋ ਗਿਆ
ਹਾਂਜੀ ਉਹ ਤਾਂ ਹੀ ਉਹਨਾ ਨੂੰ ਹੀ ਨਹੀਂ ਆ ਨੂੰ ਉਹਨਾਂ ਨੂੰ ਬਸ ਦਿਖਦਾ ਨੀ ਸਹੀ ਨਜ਼ਰ ਵੀ ਨੀ ਆਉਂਦਾ ਚਸ਼ਮਾ ਵੀ ਲਵਾਉਣਾ ਉਹਨਾਂ ਨੂੰ
ਅੱਛਾ-ਅੱਛਾ ਨਹੀਂ-ਨਹੀਂ ਇੱਕ ਇੱਕ ਮੁੱਕਾ ਮਾਰੋ ਦੋਨੋ ਅੱਖਾਂ ਤੇ ਨਜ਼ਰ ਆ ਜਾਏਗਾ
ਹਾਂਜੀ ਜ਼ਰੂਰ ਤੁਸੀਂ ਆਉਣਾ ਕਦੀ ਇਕੱਠੇ ਐਕਸਪੈਰੀਮੈਂਟ ਕਰਕੇ ਵੇਖਾਂਗੇ ਫਿਰ
ਹਾਂਜੀ ਹਾਂਜੀ ਹਾਂ ਉਹ ਨਾ ਉਹ ਜਿਹੜਾ ਪੰਚ ਹੁੰਦਾ ਨਾ ਵੱਡੇ ਵਾਲਾ ਉਹ ਮੰਗ ਕੇ ਰੱਖਣਾ ਜਿਹੜਾ
ਅੱਛਾ ਠੀਕ ਹੈ ਠੀਕ ਕਿੱਥੋਂ ਮਿਲਦਾ ਏ ਆ
ਇਹ ਕਿੱਥੋਂ ਮਿਲੇਗਾ ਇਨਾ ਓਨਲਾਈਨ ਹੀ ਚੈੱਕ ਕਰ ਲੈਣਾ ਸ਼ੋਪ ਤੇ ਮੈਨੂੰ ਪਤਾ ਨੀ ਕਿੱਥੋਂ ਮਿਲ ਮਿਲੇਗਾ
ਤੇ ਫਿਰ ਓਨਲਾਈਨ ਦੇਖ ਲਾਂਗੇ
ਹਾਂਜੀ ਹਾਂਜੀ ਓਨਲਾਈਨ ਹੀ ਚੈੱਕ ਕਰਨਾ ਨਹੀਂ ਤਾਂ ਉਹਨਾਂ ਨੂੰ ਹੀ ਕਹਿਣਾ। ਮੈਨੂੰ ਨਾ ਚਾਹੀਦਾ ਮੰਗਾ ਲੋ
ਉਹਨਾ ਕੋ ਮੰਗਲ ਕਿਰਿਆ ਤੋਂ ਲੈਣਾ ਉਹ ਹੋਏਗਾ ਵੀ ਹਵਾਈ ਉਹ ਬੜੀ ਜ਼ੋਰ ਦੀ ਲੱਗੇਗਾ
ਹਾਂਜੀ ਠੀਕ ਏ ਕੋਈ ਨੀ ਮੰਗਾ ਲਾਂਗੇ
ਹਾਂਜੀ ਹਾਂਜੀ
ਹੋਰ ਰੋਟੀ ਖਾ ਲੀ ਤੁਸੀਂ?
ਹਾਂਜੀ ਹਾਂਜੀ ਖਾਲੀ ਜੀ
ਕੀ ਖਾਦਾ?
ਅਸੀਂ ਅੱਜ ਅਰਬੀ ਬਣਾਈ ਸੀ।
ਅੱਛਾ ਅਰਬੀ।
ਹਾਂਜੀ।
ਅੱਛਾ ਇਹ ਕਿੱਥੋਂ ਦੀ ਡਿਸ਼ ਏ ਮਤਲਬ ਕਿ। ਕਿੱਥੋਂ ਦੀ ਇਹ ਫੇਮਸ ਡਿਸ਼ ਮੈਂ ਸੁਣ ਇਹ ਨਾਮ ਯਾਦ ਨੀ ਆ ਰਿਹਾ ਮੈਨੂੰ।
ਅਸੀਂ ਤਾਂ ਇੰਡੀਆ ਵਿੱਚ ਹੀ ਖਾਂਦੇ ਹਾਂ ਹੁਣ ਸਾਨੂੰ ਪਤਾ ਨੀ ਕਿੱਥੋਂ ਦੀ ਫੇਮਸ ਸੀ।
ਅਰੇ ਇੰਡੀਆ ਚ ਹੀ ਸੋਚ ਰਹੀ ਹਾਂ ਮੈਂ ਇੰਡੀਆਚ ਹੀ
ਨਹੀਂ ਉਹ ਮੰਗਲ ਗ੍ਰਹਿ ਲਿਆ ਨੂੰ ਪੁੱਛੋ।
ਨਹੀਂ ਅਸੀਂ ਤਾਂ ਦੇਖੋ ਇੰਡੀਆ ਚ ਹੀ ਰਹਿੰਦੇ ਹਾਂ ਭਾਈ ਸਾਹਿਬ ਨਾਲ ਤੁਸੀਂ ਗੱਲ ਕੀਤੀ ਹੋਣੀ ਉਹੀ। ਰਹਿੰਦੇ ਨੇ ਮੰਗਲ ਗ੍ਰਹਿ ਤੇ ਹੈ।
ਹਾਂਜੀ ਉਹਨਾਂ ਨੂੰ ਪੁੱਛੋ ਨਾ ਉਹਨਾਂ ਨੇ ਦੇਖਿਆ ਹੋਏਗਾ ਮੰਗਲ ਗ੍ਰਹਿ ਤੋਂ ਕੌਣ ਜ਼ਿਆਦਾ।
ਅੱਛਾ ਇਹਲੋ ਫਰ ਤੁਸੀਂ ਭਾਈ ਸਾਬ ਨਾਲ ਹੀ ਗੱਲ ਕਰੋ ਫਿਰ ਪੁੱਛੋ ਉਹਨਾਂ ਨੂੰ ਹੈ ਨਾ। ਹੈਲੋ। ਹਾਂਜੀ ਭੈਣ ਜੀ ਕੀ ਹਾਲ ਚਾਲ।
ਵਧੀਆ ਜੀ ਵਧੀਆ।
ਬਹੁਤ ਚੀਰ ਬਾਅਦ ਯਾਦ ਕੀਤਾ ਫਿਰ ਤੇ। ਡੇਢ ਦੋ ਸਾਲ ਹੋ ਗਏ ਮੈਨੂੰ ਲੱਗਦਾ ਤੁਹਾਨੂੰ ਫੋਨ ਕੀਤੇ ਆ।
ਇਹ ਮੇਰੇ ਹਿਸਾਬ ਨਾਲ ਤੇ ਕੱਲ ਹੀ ਗੱਲ ਹੋਈ ਸੀ
ਅੱਛਾ ਉਹ ਸਾਲ ਬੜਾ ਛੋਟਾ ਹੈਆ ਮੈਨੂੰ ਲੱਗਦਾ ਸਾਡਾ ਹੈ ਨਾ। ਉਹ ਮੰਗਲ ਗ੍ਰਹਿ ਤੇ ਆ ਸਾਲ ਛੋਟਾ ਹੁੰਦਾ ਰਿਹਾ। ਸਾਲ ਛੋਟਾ ਹੁੰਦਾ ਹੋਰ ਤੁਸੀਂ ਸੁਣਾਓ ਧਰਤੀ ਦੇ ਕੀ ਹਾਲ ਨੇ ਤੁਹਾਡੀ।
ਸਾਡੀ ਧਰਤੀ ਤੇ ਵਧੀਆ ਤੁਸੀਂ ਵੀ ਬੈਠੇਦੇ ਧਰਤੀ ਤੋਂ ਹੀ ਓ ਮੈਨੂੰ ਲੱਗਦਾ।
ਨਹੀਂ ਨਹੀਂ ਅਸੀਂ ਉੱਪਰ ਉ ਉੱਪਰ ਹੀ ਹੈਗੇ ਆ ਅਸੀਂ ਟਾਵਰ ਵਖਰਾ ਲਵਾ ਗਿਆ ਨਾ ਅਸੀ ।
ਅੱਛਾ ਨਹੀਂ ਨਹੀਂ ਨਹੀਂ ਹੁਣੇ ਹੁਣੇ ਤੁਹਾਡੀ ਭੈਣ ਕੋਲ ਸੀ ਨਾ ਫੋਨ।
ਉਹ ਇਮਪੋਰਟ ਕਰਾ ਲਿਆ ਨਾ ਇੰਮਪੋਰਟ ਕਰਾ ਲਿਆ ਇਮਪੋਰਟ। ਹਾਂਜੀ ਸਾਡਾ ਨਾ ੳਹ ਹੈ ਉਹ ਕੀ ਕਹਿੰਦੇ ਨੇ ਉਹ ਉਹ ਜਿਹੜੇ ਉਹ ਨੀ ਕਰਦੇ ਇਹ ਕੀ ਕਹਿੰਦੇ ਨੇ ਉਹਨੂੰ। ਪਾਰਸਲ ਡਿਲੀਵਰ ਕਰਦੇ ਣਾ ਹਾਂਜੀ ਹਾਂਜੀ ਸੋਚ ਹੀ ਰਹੇ ਸੀ। ਕੋਈ ਨੇ ਪਾਰਸਲ ਡਿਲੀਵਰ ਹੁੰਦੇ ਨਾ ਪਾਰਸਲ ਡਿਲੀਵਰ ਹੁੰਦੇ ਨੇ। ਉਹ ਆਪਣੀ ਕੰਪਨੀ ਹੈਗੀ ਉਹ ਕੀੜੀ ਦੀ ਸਪੀਡ ਨਾਲ ਆਉਂਦੇ ਨੇ।
ਤੇ ਕੀੜੀ ਦੀ ਤੇ ਸਪੀਡ ਥੋੜੀ ਘੱਟ।
ਨਹੀਂ ਤੁਸੀਂ ਵੇਖੀ ਨੀੇ ਤੁਸੀਂ ਦੂਜੀਆਂ ਕਿਹੜੀਆਂ ਵੇਖੀਆਂ ਨੇ ਮੈਂ ਦੂਜੀ ਕਿਹੜੀ ਦੀ ਗੱਲ ਕਰ ਰਿਹਾ। ਕੀ ਦੂਜੀ ਵਰਾਇਟੀ ਦੀ ਕੀੜੀ ਹਾਂਜੀ। ਹਾਂਜੀ ਹਾਂਜੀ ਉਹ ਡੋਰੀ ਮੁੋਦਾ ਉਹ ਨੀ। ਮ ਕਿਹਾ ਉਹ ਸਿਰ ਤੇ ਉਹ ਬੰਦਾ ਉੱਡਣ ਲਾ ਉਹ ਲਾ ਕੇ ਭੇਜਣਾ ਮੈਂ। ਹਾਂਜੀ ਲੈਣਾ ਤੁਸੀਂ ਲੈਣਾ ਮੈਂ ਭੇਜ ਦੇਣਾ ਤੁਹਾਡੇ ਘਰ।
ਨਹੀਂ ਨਹੀਂ ਮੈਨ ਨੀ ਚਾਹੀਦਾ ਮੇਰਾ ਨਾ ਥੋੜਾ ਵੇਟ ਜ਼ਿਆਦਾ ਹੈ ਉਹ
ਅੱਛਾ ਕੋਈ ਨੀ ਕੋਈ ਨੀ ਹਾਥੀ ਨੂੰ ਵੀ ਚੱਕ ਲੈਂਦੀ ਹੈਨੂੰ।
ਨਹੀਂ ਨਹੀਂ ਹਾਥੀ ਦਾ ਤਾਂ ਬੜਾ ਹੀ ਘੱਟ ਹੋਏਗਾ ਫਿਰ।
ਅੱਛਾ ਅੱਛਾ ਫਿਰ ਤੇ ਤੁਹਾਨੂੰ ਚੱਕ ਲੈਂਗੀਆਂ।
ਅੱਛਾ, ਅੱਛਾ, ਅੱਛਾ।
ਹਾਂਜੀ ਹਾਂਜੀ ਹੋਰ ਸੁਣਾਓ ਤੁਹਾਡੀ ਸਕੋਰਪੀਓ ਦੇ ਕੀ ਹਾਲ ਨੇ ਪੈਂਚਰ ਪੂਚਰ ਠੀਕ ਹੈ। ਹ
ਨਹੀਂ ਸਕੋਰਪੀਓ ਮੈਂ ਕਿਹਾ ਸੀ ਮੈਂ ਟਾਇਰ ਟ੍ਰੇਨ ਵਾਲੇ ਲਵਾਏ ਹੋਏ। ਉਹਦੇ ਤੇ ਪੈਂਚਰ ਹੋਣ ਦਾ ਕੋਈ ਚੱਕਰ ਹੀ ਨਹੀਂ।
ਤੇ ਪਟਰੀ ਪੁਟਰੀ ਵਧੀਆ ਆਪਣੀ ਆਪਣੀ ਹੈ ਪੱਟਰੀ ਪੁਟਰੀ ਪਰਸਨਲ।
ਹਾਂਜੀ ਹਾਂਜੀ ਸਭ ਆਪਣੇ ਸਭ।
ਅੱਛਾ ਲੱਕੜਾਂ ਦੀ ਪਟਰੀ ਹੈ ।
ਕਿਉ ਲੱਕੜਾਂ ਦੀ ਪਟਰੀ ਤੇ ਚੱਲ ਜਾਏਗੀ ਉਹ ਮੈਂ ਮੰਗਲ ਗ੍ਰਹਿ ਤੇ ਜਾ ਕੇ ਦਵਾਂਗੇ ਮੋ।
ਨਹੀਂ ਨਹੀਂ ਮੋਟ ਉਹਥੋੜਾ ਫੁਲਾਵਟ ਆਈ ਜਾਂਦੀ ਹੈ ਜੀ ਉਹ ਖਾਣਾ ਪੀਣਾ ਵਧੀਆ ਹੋ ਜਾਂਦਾ ਨਾ
ਅੱਛਾ ਅੱਛਾ ਉਹ ਪਤਾ ਕੀ ਖਾਣਾ ਪੀਣਾ ਐਸਾ ਵਧੀਆ ਹੋ ਜਾਂਦਾ ਕਿ ਆਪਣਾ ਜੰਗਲ ਪਾਣੀ ਆਪ ਹੀ ਖਾਈ ਜਾਓ
ਉਹ ਨਹੀਂ ਜੀ ਨਹੀਂ ਇਹ ਤੇ ਤੁਸੀਂ ਪਾਗ ਨਾਲ ਹੀ ਗੱਲਾਂ ਕਰ ਰਹੇ ਹੋ ਜੀ ਹੋਰ ਤੁਸੀਂ ਸੁਣਾਓ ਬੱਚੇ ਬੱਚੇ ਠੀਕ ਨੇ ਤੁਹਾਡੇ ਬਾਲ ਬੱਚੇ ਠੀਕ ਨੇ
ਇੱਕੋ ਬੱਚਾ ਮੇਰੇ ਕੋਲ ਇੰਨਾ ਦੁੱਖ
ਅੱਛਾ ਉਹ ਮੈਂ ਸੋਚਿਆ ਦੁਕਾਨ ਲਾਈ ਦੀ ਤੁਸੀਂ
ਨਹੀਂ ਨਹੀਂ ਕਈ ਮੈਂ ਬਿਜਨਸ ਥੋੜ੍ਹੀ ਕਰਦੀ ਪਈ ਹ ਬੱਚਿਆਂ ਦਾ ਤੇ ਬੱਚਿਆਂ ਦੀ ਥੋੜ੍ਹੀ ਨੇ ਕੱਪੜਿਆਂ ਦੀ
ਅੱਛਾ ਤੇ ਦੁਕਾਨਾਂ ਤੇ ਆਈ ਆ ਨਾ ਆਹ
ਖੁਸ਼ਬੂ ਆਈ ਹੈ ਭੈ ਜੀ
ਨਹੀਂ ਨਹੀਂ ਨਹੀਂ ਮੈਂ ਨਹੀਂ ਲੈਣੀ ਅਸੀਂ ਅਸੀਂ ਅਸੀਂ ਗੰਦੀਿਰ ਕਣ ਜਾਂਦੇ
ਅੱਛਾ ਅੱਛਾ ਹੋਰ ਸੁਣਾਓ ਜੀ ਤੁਹਾਡੇ ਭਰਾ ਦਾ ਕੀ ਹਾਲ ਹੈ ਬਿਜਨਸ ਕਿਵੇਂ ਚੱਲ ਰਿਹਾ ਤੁਹਾਡੇ ਭਰਾ ਦਾ ਓਏ ਹੋਏ ਬ ਜਵਾ
ਹਾਂਜੀ ਤੁਸੀਂ ਨਹੀਂ ਜਾਂਦੇ
ਜਾਣੇ ਆ ਆਸੀ ਜਾਾਨੇ ਹਾਂ
ਹੈਗੇ ਤੇ ਤੁਸੀਂ ਹੱਡੀੇ ਹੋ ਨਹੀਂ ਹੈਗੇ ਤਾਂ ਤੁਸੀਂ ਸੁੱਕੀ ਅੱਡੀ ਹੋ ਜਿੰਮ ਜਾ ਕੇ ਫਾਇਦਾ ਹੋਏਗਾ ਡੰਬਲ ਨੇ ਹੀ ਡਰ ਜਾਣਾ ਤੁਹਾਨੂੰ ਦੇਖ ਕੇ
ਹਾਂ ਉਹਨੂੰ ਤੇ ਡਰਾਉਣ ਜਾਂਦੇ ਹਸੀਂ ਡਰ ਦਿੰਦੇ ਨਾ ਡੱਬਲ ਡੰਬਲ ਤੇ ਕਈ ਬੰਦਿਆਂ ਕੋਲ ਛੂਹਦਾ ਨੀ ਉਹ ਫਿਰ ਹਾਂਜੀ ਟ੍ਰੇਨਰ ਵੇਖ ਕੇ ਸਾਨੂੰ ਭੱਜ ਜਾਂਦਾ ਹੈ
ਅੱਛਾ ਜੀ ਅਤੇ ਫਿਰ ਥੋੜ੍ਹੀ ਦੋਡੀਬਾੜੀ ਬਣਾਓ ਕੁਛ ਖਾਇਆ ਕਰੋ ਨਾ ਆ ਮੰਗਲ ਗ੍ਰਹਿ ਮੰਗਲ ਗ੍ਰਹਿ ਤੋਂ ਥੱਲੇ ਆ ਉਹ ਕੁੱਛ ਵਧੀਆ ਚੀਜ਼ ਖਾਓ ਮੰਗਲ ਮੰਗਲ ਗ੍ਰਹਿ ਤੇ ਗੰਧ ਖਾਈ ਜਾਂਦੇ ਹੋ
ਗਿਆ ਸੀ ਆਂਦੀ ਹੀ ਪਈ ਸੀ ਰਾਹ ਚ ਮੈਂ ਕਿਹਾ ਚਲੋ ਭੈਣੀ ਨਾਲ ਗੱਲ ਹੀ ਕਰ ਦੇਵਏ
ਅੱਛਾ ਅੱਛਾ ਤੇ ਕਿਵੇਂ ਆਏ ਹੋ ਧੱਕਾ ਮਾਰਿਆ ਕਿਸੇ ਨੂੰ ਉੱਥੋਂ
ਨਹੀ-ਨਹੀਂ ਉਹ ਗ੍ਰੈਵਿਟੀ ਨਹੀਂ ਹੈਗੀ ਜੀ ਉੱਤੇ ਧੱਕਾ ਮਾਰ ਵੀ ਦਿੰਦਾ ਤੇ ਤੇ ਉੱਡਦੇ ਰਹਿੰਦੇ ਅਸੀ।
ਅੱਛਾ-ਅੱਛਾ, ਅੱਛਾ।
ਅਸੀਂ ਉਹ ਨਹੀਂ ਆਉਂਦਾ ਵਖਾਓ, ਗਰਮ ਹਵਾ ਵਾਲਾ ਉਹ ਜਿਹੜਾ ਗੁਬਾਰਾ ਆਉਂਦਾ' ਉਹਦੇ ਤੇ ਆਏ ਹਾਂ।
ਅੱਛਾ-ਅੱਛਾ ਤੇ ਉਹਦੇ ਨਾਲ ਗਰਮੀ ਨੀ ਲੱਗੀ ਫੇਰ ਤੁਹਾਨੂੰ।
ਨਹੀ ਉਹ ਹਵਾ ਥੱਲੇ ਨੀ ਸੱਟਦਾ ਹਵਾ ਉੱਪਰ ਸੱਟ ਦਾ ਜੀ ਓ। ਉਹ ਪੁੱਠਾ ਪੈਦਾ ਨੀ ਹੁੰਦਾ ਉਹ ਸਿੱਧਾ ਹੀ, ਸਿੱਧਾ ਹੀ ਪੈਦਾ ਹੁੰਦਾ ਜੀ।
ਤੁਸੀ ਉਹਦੇ ਉੱਤੇ ਬਹਿ ਜਾਣਾ ਸੀ ਨਾ।
ਉੱਤੇ ਥੋੜ੍ਹੀ ਪੈਂਦੇ ਜੀ ਥੱਲੇ ਪੈਂਦੇ ਨੇ ਉਦੇ।
ਨਹੀਂ, ਇੱਕ ਵਾਰੀ ਉੱਪਰ ਬਹਿ ਕੇ ਦੇਖੋ ਪੈਰੀਮੈਂਟ ਕਰਨਾ ਚਾਹੀਦਾ।
ਉਹ ਬੜਾ- ਵੱਡਾ, ਬੜਾ- ਵੱਡਾ ਹੁੰਦਾ ਜੀ, ਉਹਦੇ ਉੱਪਰ ਬਹਿਣਾ ਬੜਾ ਔਖਾ ਹੈ, ਤੁਸੀਂ ਬਹਿ ਕੇ ਵੇਖਣਾ ਇੱਕ ਵਾਰੀ।
ਨਹੀਂ- ਨਹੀਂ ਬੈਲਟ ਬੁਲਟ ਲਗਾ ਕੇ, ਵਧੀਆ
ਹਾਂਜੀ-ਹਾਂਜੀ ਕੋਈ ਨੀ ਮੈਂ ਉੱਤੇ ਪਹਿਲੇ ਕਾਰ ਰੱਖਾਂਗਾ, ਤੁਹਾਡੀ ਸਕੋਰ ਏ ਰੱਖਾਂਗਾ ਉੱਥੇ, ਫਿਰ ਸੀਟ ਬੈਲਟ ਲਾ ਕੇ ਬਹਿ ਜਾਂਗਾ।
ਨਹੀ-ਨਹੀ, ਨਹੀ-ਨਹੀ, ਮੇਰੀ ਸਕੋਰਪੀਓ ਬੜੀ ਮਹਿੰਗੀ ਪੈ ਤੁਹਾਡਾ ਕੀ ਹੈ ਤੁਸੀਂ ਬਹਿ ਜਾਣਾ ਦੋ ਮਿੰਟ। ਤੁਸੀ ਇਨੇ ਪਤਲੇ ਜੇ ਤੇ ਹੈਗੇ ਹੋ ਇਕ ਦਮ ਥੱਲੇ ਆ ਜਾਣਾ ਤੁਸੀ ਨਾਲੇ ਹੀ।
ਹਾਂ ਤੇ ਬਹਿਣਾ ਕਿਸ ਕਾਰਨ ਫਿਰ ਅ
ਨਹੀਂ, ਐਕਸਪੈਰੀਮੈਂਟ ਤੇ ਕਰਨਾ ਚਾਹੀ
ਉਹ ਨਹੀਂ ਜੀ, ਸਾਡਾ ਚੈਨਲ ਨੀ ਹੈਗਾ ਯੂਟਿਊਬ ਤੇ ਐਕਸਪੈਰੀਮੈਂਟ ਦਾ, ਇਸ ਲਈ ਅਸੀਂ ਨੀ ਕਰਦੇ। ਹੋਰ ਰੋਟੀ-ਰੋਟੀ ਖਾ ਲਈ ਏ।
ਹਾਂਜੀ ਖਾ ਲਈਏ ਜੀ, ਤੁਸੀਂ ਖਾ ਲਈਏ ਕਿ ਲੰਗਰ ਖਾ ਕੇ ਆਏ ਓ।
ਨਹੀਂ, ਆਪਾਂ ਖਾਲੀ ਸੀ। ਮੈ ਕਿਹਾ। ਬਸ ਭੈਣ ਜੀ ਨਾਲ ਥੋੜ੍ਹੀ ਦੇਰ ਗੱਲ ਕਰ ਲਈਏ। ਹਾਂਜੀ, ਨਹੀਂ ਜੀ, ਰੋਜ਼ ਮੱਸਿਆ ਥੋੜ੍ਹੀ ਹੁੰਦੀ ਪਈ ਏ
ਅੱਛਾ, ਕੱਲ ਮੱਸਿਆ ਸੀ। ਤਾਂ ਲੰਗਰ ਹੋਇਆ ਸੀ, ਤੇ ਅੱਜ ਤੁਸੀ ਕਰਾ ਦੇਣਾ ਸੀ।
ਮੈਨੂੰ ਲੱਗਦਾ ਤੁਸੀ ਪੁੱਠੀ ਧਰਤੀ ਤੇ ਰਹਿੰਦੇ ਹੋ।
ਹਾਂਜੀ
ਕੁਛ ਨੀ ਜੀ ਕੁਛ ਨੀ ਹੋਰ ਤੁਸੀ ਸੁਣਾਓ।
ਨਹੀਂ ਮੈਂ ਕਹਿਹਾ ਸੀ, ਅੱਜ ਲੰਗਰ ਨਹੀਂ ਹੋਇਆ? ਤੇ ਅੱਜ ਤੁਸੀਂ ਕਰਾ ਦੇਣਾ ਸੀ, ਇੰਨੇ ਬਿਜਨਸ ਚੱਲਦਾ ਵੇ ਤੁਹਾਡੇ ਇੰਨੇ ਟਰਾਲੇ
ਨਹੀਂ ਜੀ ਅਸੀ ਰੋਜ਼- ਰੋਜ਼ ਲੰਗਰ ਕਰਾਨੇ ਹਾਂ ਜੀ।
ਤੇ ਫੇਰ ਖਾ ਕੇ ਕਿਉਂ ਨੀ ਆਏ?
ਹੁਣ ਖਾਣ ਲੱਗਿਆ ਬਸ ਲੰਗਰ ਹੀ ਕੀਤੇ ਅਸੀ। ਹਾਂਜੀ-ਹਾਂਜੀ ਇਹ ਸਾਡੇ ਘਰ ਪੰਜ ਬੰਦੇ ਹੈਗੇ ਨੇ। ਮੈ, ਲੰਗਰ ਹੀ ਕਰਦੀ ਹਾ, ਅਸੀਂ ਅੰਦਰ
ਉਹ ਤੇ ਫੇਰ ਘਰ ਦੇ ਬੰਦੇ ਹੋਏ ਨਾ।
ਨਹੀਂ ਜੀ, ਲੰਗਰ ਤੇ ਲੰਗਰ ਹੀ ਹੈਗਾ ਜੀ, ਜਿੰਨੇ ਮਰਜ਼ੀ ਦਾ ਕਰੋ ਦੇਖੋ ਜੀ ਸ਼ਰਦਾ-ਭਾਵਨਾ ਹੁੰਦੀ ਹੈ ਜੀ ਆਪਣੀ।
ਅੱਛਾ ਜੀ ਅੱਛਾ
ਤੁਹਾਡੇ ਘਰ ਵੀ ਪਕਦਾ ਹੋਣਾ? ਅੱਛਾ-ਅੱਛਾ ਤੇ ਖਾਂਦੇ ਨੀ?
ਕਿਉਂ ਲੋਕਾ ਆਸਤੇ ਥੋੜੀ ਬਣਾਈ ਦਾ ਆਪਣੇ
ਫੇਰ ਹੁਣ ਤੁਸੀਂ- ਤੁਸੀਂ ਵੀ ਆਪਣੇ ਆਸਤੇ ਬਣਾਈ ਦਾ ਨਾ ਲੰਗਰ, ਉਵੇਂ ਅਸੀਂ ਵੀ ਆਪਣੇ ਆਸਤੇ ਬਣਾਉਂਦੇ ਹਾਂ ਜੀ।
ਕਿ
ਚਲੋ ਠੀਕ ਹੈ ਭੈਣ ਜੀ, ਤੁਸੀਂ ਲੰਗਰ-ਲੂੰਗਰ, ਲ ਲੰਗਰ-ਲੂੰਗਰ ਛ ਮ ਮੌਜ ਮਸਤੀ ਲੱਖੋ ਮੌਜ ਮਸਤੀ ਮਾਰੋ ਖੇਰ। ਹੁਣੇ ਥੋੜ੍ਹੀ ਦੇਰ ਤੱਕ, ਕਰਦੇ ਆ ਜੀ ਗੱਲ ਫਿਰ। ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਓਕੇ ਜੀ
ਹਾਂਜੀ